ਹੈਲੋ,
ਸਸ ਰੀ ਕਾਲ ਜੀ।
ਹੈਲੋ, ਸਾਸਰੀ ਕਾਰ।
ਹੋਰ ਕਿਵੇਂ ਓਂ।
ਵਦੀਆ-ਵਦੀਆ ਤੁਸੀਂ ਦੱਸੋ ਤੁਸੀਂ ਕਿਵੇਂ ਓਂ।
ਹਾਂਜੀ।
ਹੋਰ ਕੀ ਕਰ ਰਏ ਸੀ।
ਕੀ ਹੋਏਆ?
ਹੋਰ ਕੀ ਕਰ ਰਏ ਸੀ।
ਬਸ ਕੁਛ ਨੀ ਬਸ ਮੈਂ ਖਾਂ ਚਲੋ ਤੁਆਡੇ ਨਾਲ ਗੱਲ ਕਰ ਲਈਏ।
ਹਾਂ ਓ ਤੇ ਹੈਈ ਐ, ਹੋਰ ਨਾਸ਼ਤਾ ਵਗੈਰਾ ਹੋ ਗੇਆ।
ਹਾਂਜੀ-ਹਾਂਜੀ ਹੋ ਗੇਆ ਨਾਸ਼ਤਾ ਹੋ ਗੇਆ ਸਾਡਾ ਤੁਸੀਂ ਦੱਸੋ ਤੁਆਡਾ ਹੋਏਆ ਨਈਂ।
ਨਈ ਸਾਡਾ ਤਾਂ ਹੋ ਗੇਆ, ਹੁਨ ਦੁਪੈਰ ਰੋਟੀ ਖਾਨੀ ਏ।
ਅੱਛਾ-ਅੱਛਾ-ਅੱਛਾ, ਠੀਕ ਏ ਠੀਕ ਏ। ਦੇਖੋ, ਅੱਜ ਕੱਲ੍ਹ ਏਦਾਂ ਸਮਾਂ ਏੰਨਾ ਜਲਦੀ-ਜਲਦੀ ਲੰਘ ਰਿਹਾ ਪਤਾ ਨੀਂ ਚੱਲ ਰਿਹਾ ਕਦ ਇੱਕ ਦਿਨ ਹੋ ਜਾਂਦਾ ਐ ਕੱਦ ਹਫ਼ਤਾ ਹੋ ਗਿਆ, ਕੱਦ ਮਹੀਨਾ ਹੋ ਗਿਆ ਸਾਲਾਂ ਦਾ ਵੀ ਨੀ ਪਤਾ ਚੱਲ ਰੇਹਾ
ਤਾਂ ਹੈ ਈ ਐ ਜੇ ਮਤਲਬ ਸੰਡੇ ਜੇ ਆੰਦਾ ਏ ਤੇ ਇੱਕ ਦਮ ਸੰਡੇ ਆ ਜਾਂਦਾ ਆ ਜਿਵੇਂ ਸੰਡੇ ਗਿਆ ਹੁਨ ਦੇਖੋ ਫਿਰ ਸੰਡੇ ਹੁਨ ਆਨ ਈ ਵਾਲਾ ਹੋਰ ਅੱਜ ਫਰਾਈਡੇ ਹੋ ਗਈ ਇੱਕ ਦਿਨ ਬਸ ਸੰਡੇ ਐ ਇੱਕਦਮ ਐਤਵਾਰ ਯਾਰ ਇਕ ਦਮ ਹਫ਼ਤਾ ਬੀਤ ਜਾਂਦਾ ਪਤਾ ਈ ਨੀ ਲੱਗਦਾ ਟਾਈਮ ਦਾ ਤੇ
ਹਾਂ।
ਅੱਗੇ ਸਕੂਲ ਵਗੈਰਾ ਖੁਲ ਜਾਂਨੇ ਏ ਤੇ ਤਾ ਟਾਈਮ ਨੀ ਲੱਗਨਾ ਕਿ ਕਿਸ ਟਾਈਮ ਬੱਚੇ ਸਕੂਲ ਜਾ ਰਿਹੇ ਆ ਰਿਹੇ ਆ ਇਕਦਮ ਫਿਰ ਦਿਨ ਵੀ ਇਕਦਮ ਬੀਤਦੇ ਨੇ
ਹਾਂਜੀ-ਹਾੰਜੀ ਪਤਾ ਈ ਲੱਗਦਾ ਨਾ ਤਾਂ ਇਨਸਾਨ ਨਾ ਟਾਈਮ ਮੈਨੇਜਮੈਂਟ ਕਰੇ ਨਾ ਤਾਂ ਫਿਰ ਵੀ ਚਲੋ ਅਪਨਾ ਹਰ ਕੰਮ ਈਜ਼ੀ ਹੋ ਜਾਂਦਾ ਪਤਾ ਲੱਗ ਜਾਂਦਾ ਐ ਠੀਕ ਹੈ ਨਾ ਤਾਂ ਇਨਸਾਨ ਟਾਈਮ ਮੈਨੇਜਮੈਂਟ ਵੀ ਨੀ ਨਾ ਕਰਦਾ ਸਹੀ ਤਰੀਕੇ ਨਾਲ ਕਿ
ਟਾਈਮ ਮੈਨੇਜਮੈਂਟ ਤਾਂ ਹੀ ਹੋਨਾ ਏ ਜਦੋਂ ਹੁਣ ਬੱਚੇ ਦੇ ਸਕੂਲ ਖੁੱਲ੍ਹਣੇ ਆ ਤਾਂ ਫਿਰ ਟਾਈਮ ਮੈਨੇਜਮੈਂਟ ਕਿ ਸਵੇਰੇ ਟਾਈਮ ਤੋਂ ਉੱਠਣਾ ਆ ਨਾਸ਼ਤਾ ਵਗੈਰਾ ਦੇਨਾ ਏ ਸਕੂਲ ਛੋੜ ਕੇ ਆਨਾ ਸਕੂਲ ਟਾਈਮ ਤੇ ਲੈ ਕੇ ਆਨਾ ਏ ਹੁਨ ਛੁੱਟੀਆਂ ਨੇ ਨਾ ਸਾਰੇ ਸਾਰੇ ਹੀ ਮਤਲਬ ਟਾਈਮ ਦਾ ਕੇਅਰ ਈ ਨੀ ਕਰ ਰਹੇ ਟਾਈਮ ਦੀ
ਹਾਂ ਇੱਦਾ ਕਰ ਰਹੇ ਕਿ ਜਦ ਜੋ ਮਨ ਕੀਤਾ ਕਰ ਲਿਆ ਛੁੱਟੀਆਂ ਚ ਇਹੀਉ ਹੁੰਦਾ ਐ ਕਿ ਬੰਦਾ ਮਰਜੀ ਨਾਲ ਉੱਠਦਾ ਐ, ਮਰਜੀ ਨਾਲ ਬਨਾੰਦਾ ਐ ਮਰਜੀ ਨਾਲ ਖਾਂਦਾ ਮਰ ਜਿਵੇਂ ਜਿੰਦਾ ਮਰਜ਼ੀ ਜਾਵੇ ਤਾਂ ਜੇ ਸਕੂਲ ਜਦੋ ਲੱਗ ਜਾਂਦੇ ਬੱਚਿਆਂ ਦੇ ਫਿਰ ਤਾਂ ਦੇਖੋ ਸਕੂਲ ਵੀ ਟਾਈਮ ਤੇ ਲੱਗਦਾ ਤੇ ਟਾਈਮ ਤੇ ਛੁੱਟੀ ਹੁੰਦੀ ਆ ਫਿਰ ਇਨਸਾਨਾਂ ਨੂੰ ਵੀ ਹਾਂ ਸ਼ਡਿਊਲ ਬਨ ਜਾਂਦਾ ਹੈ, ਟਾਈਮ ਮੈਨੇਜਮੈਂਟ ਹੋ ਜਾਂਦਾ
ਕਿਤੇ ਵੀ ਵੇਖ ਕੇ ਜਾਂਦੇ ਆ ਕਿ ਮਤਲਬ ਬੱਚੇ ਨੇ ਸਕੂਲ ਜਾਨਾ ਆਪਾਂ ਮਾਰ ਕੀਟ ਵੀ ਜਾਨਾ ਏ ਰੋਟੀ ਵੀ ਐ ਫਿਰ ਉਹ ਟਾਈਮ ਟਾਈਮ ਤੋਂ ਚੱਲਦਾ ਏ ਆ
ਟਾਈਮ ਤੇ ਫਿਰ ਬੰਦਾ ਟਾਈਮ ਤੇ ਉੱਠਦਾ ਐ ਟਾਈਮ ਤੇ ਬੱਚੇ ਨੂੰ ਉਠਾੰਦਾ ਐ ਬੱਚਿਆਂ ਨੂੰ ਤਿਆਰ ਕਰਦਾ ਐ, ਬੱਚੇ ਦੀ ਬ੍ਰੇਕਫਾਸਟ ਬਨਾਦਾ ਐ ਜਦੋ ਟਿਫਨ ਤਿਆਰ ਕਰਦਾ ਐ ਦਿਨ ਵਾਸਤੇ ਤੇ ਬੱਚੇ ਨੇ ਯੂਨੀਫਾਰਮ ਲਗਵਾ ਕੇ ਤਿਆਰ ਕਰਕੇ ਬੁੱਕਸ ਦੇਖ ਕੇ ਇਹ ਕਿਤਾਬਾਂ ਹੈਗੀਆਂ ਬੱਚੇ ਦੇ ਬੈਗ ਚ ਫਿਰ ਟਿਫਨ ਪਾ ਕੇ ਬੱਚਿਆਂ ਨੂੰ ਸਵੇਰੇ ਅ ਅੱਛਾ ਜੇਆ ਕਮ ਬ੍ਰੈਕਫਾਸਟ ਕਰਾ ਕੇ ਫਿਰ ਜਾ ਕੇ ਸਕੂਲ ਵਿੱਚ ਛੱਡ ਆਉਂਦਾ ਆ ਫਿਰ ਬੱਚਾ ਪੜ੍ਹਦਾ ਰਹਿੰਦਾ ਉੱਥੇ ਫਿਰ ਆ ਕੇ ਆਪਨਾ ਬੰਦਾ ਘਰ ਕੰਮ ਕਰਦਾ ਐ ਕੋਈ ਆਪਨੀ ਜੋਬ ਤੇ ਜਾਂਦਾ ਜਾਂ ਕੋਈ ਆਪਨੇ ਬਿਜਨਸ ਤੇ ਜਾਂਦਾ ਐ ਫਿਰ ਬੱਚਾ ਦਿਨੇ ਆੰਦਾ ਫਿਰ ਉਹ ਕੰਮ ਤੋਂ ਆਉਂਦੇ ਨੇ ਸ਼ਾਮ ਦੇ, ਤੇ ਤੇ ਏਦਾਂ ਚੱਲਦਾ ਏ ਇਕ ਰੂਟੀਨ ਈ ਚੱਲਦੈ।
ਹਾਂ ਓ ਨੇ ਨਾ ਉਨੇ ਸਭ ਨੂੰ ਆਲਸ
ਸਭ ਨੂੰ ਆਲਸ ਪਏ ਦੇ ਕੀ ਚਲੋ ਛੁੱਟੀਆਂ ਨੇ 'ਤੇ ਆਪਣਾ ਕਰਲਾਂਗੇ, ਅੱਜ ਕਰਲਾਂਗੇ ਕ ਕੱਲ ਕਰਲਾਂਗੇ ਥੋੜਾ ਜੇੜਾ ਕੰਮ ਬਚੇਗਾ। ਪਰ ਹੁਣ ਐ ਹੁੰਦਾ ਐ ਕਿ ਹੁਣ ਸਕੂਲਜ ਚੱਲ ਜਾਣਾ ਐ ਬੱਚਿਆਂ ਨੇ 'ਤੇ ਫੇਰ ਕਰਨਾ ਹੀ, ਕਰਨਾ ਹੀ।
ਹਾਂ ਓ ਤਾਂ ਹੈ ਦੇਖੋ ਕਰਨਾ ਨਾ ਵੈਸੇ ਵੀ ਹਰ ਇੱਕ ਇਨਸਾਨ ਨੂੰ ਆਪਣੀ ਲਾਈਫ ਵਿੱਚ ਨਾ ਟਾਈਮ ਮੈਨੇਜਮੈਂਟ ਕਰਨਾ ਜ਼ਰੂਰੀ ਐ। ਟਾਈਮ ਦੀ ਕਦਰ ਕਰਨਾ ਹਰ ਇੱਕ ਇਨਸਾਨ ਨੂੰ ਜ਼ਰੂਰੀ ਐ ਓ ਕੈਂਦੇ ਨਾ ਵੱਡੇ ਬਜ਼ੁਰ ਕੈਂਦੇ ਨੇ ਜਾਂ ਅਕਸਰ ਲੋਕੀ ਕੈਂਦੇ ਨ ਜੋ ਸੋਚ ਸਮਝਦਾਰ ਲੋਕ ਹੁੰਦੇ ਨਾ ਤਾਂ ਜੋ ਅੱਛੇ ਮੁਕਾਮ 'ਤੇ ਪਹੁੰਚੇ ਹੋਏ ਨਾ ਸਾਨੂੰ ਅੱਛੇ ਕੈਂਦੇ ਨੇ ਕਿ ਜਿੰਨਾ ਹੋ ਸਕਦਾ ਤੁਸੀਂ ਆਪਣਾ ਟਾਈਮ ਬਚਾਓ ਆਪਣਾ ਟਾਈਮ ਮੈਨੇਜਮੈਂਟ ਕਰੋ ਉਦੇ ਕਾਡਿਗ ਕੰਮ ਕਰੋ। ਹੋਰ ਤੁਸੀਂ ਅ ਆਪਣੀ ਲਾਈਫ ਵਿੱਚ ਨ ਜਲਦੀ ਸਕਸੈਸ ਹੋ ਜਾਓਗੇ। ਜੇ ਤੁਸੀਂ ਆਪਣਾ ਟਾਈਮ ਟੇਬਲ ਸੈਂਟ ਨੀ ਕਰਦੇ ਟਾਈਮ ਦੀ ਇੱਕ ਸਟੈਟਰਜੀ ਨੀ ਬਣਾਂਦੇ ਫਿਰ ਤੁਹਾਨੂੰ ਟਾਈਮ ਦੀ ਪਤਾ ਨੀ ਲੱਗਦਾ ਨਾ ਤੁਹਾਡੇ ਕੰਮ ਕਾਜ ਦਾ ਪਤਾ ਲੱਗਦੈ। ਜਦੋਂ ਟਾਈਮ ਆਪਾਂ ਸੈੱਟ ਕੀਤਾ ਹੋਏਗਾ ਉਸ ਟਾਈਮ ਦੇ ਸੈੱਟ 'ਤੇ ਕਟਿੰਗਸ ਆਪਣਾ ਕੰਮ ਡਿਵਾਈਡ ਕੀਤਾ ਹੁੰਦਾ ਐ ਕਿ ਇਸ ਟੈਮ ਇੰਨੇ ਵਜੇ ਏ ਕੰਮ ਕਰਨਾ, ਇਸ ਟੈਮ ਆਪਾਂ ਇੰਨੇ ਵਜੇ ਏ ਕੰਮ ਕਰਨੈ। ਇਸ ਟਾਈਮ ਆਪਾਂ ਰੈਸਟ ਕਰਨੀ ਆ ਇਸ ਟਾਈਮ ਆਪਾਂ ਇੱਥੇ ਜਾਂਦੈ। ਜਾਣਾ ਐ ਇਸ ਟਾਈਮ ਉੱਥੋਂ ਆਣਾ ਹੀ ਆਣਾ ਐ 'ਤੇ ਏ ਕੰਮ ਕਰਨਾ ਤਾਂ ਓ ਹਰ ਇੱਕ ਕੰਮ ਫਿਰ ਬ ਇਨਸਾਨ 'ਤੇ ਕੰਮ ਦੀ ਬੋਝ ਵੀ ਨੀ ਪੈਂਦਾ, ਫਿਰ ਇਨਸਾਨ ਨੂੰ ਪਤਾ ਇਸ ਕੰਮ ਮੇਰੇ ਨਾ ਤੂੰ ਕੰਮ ਕਰਨਾ ਇਸ ਟਾਈਮ ਇਤਰਾ ਕੰਮ ਕਰਨਾ ਲਫ ਹੋ ਜਾਣਾ ਮੇਰਾ ਰਾਮ ਨਾਲ, ਸਈ ਨਾ।
ਹੈ ਈ ਆ ਨਾ ਹੁਣ ਰਾਤੀ ਹੀ ਹੋ ਅ ਬੰਦਾ ਸਾਰਾ ਸ਼ਡਿਊਲ ਬਣਾ ਕੇ ਸੌਦਾ ਕੇ ਸਵੇਰੇ ਉੱਠਦਿਆਂ ਪੈਲੇ ਐ ਕਰਨੈ, ਫੇਰ ਐ ਕਰਨੈ, ਫਿਰ ਐ ਕਰਨੈ। ਫਿਰ ਸ਼ਡਿਊਲ ਦੇ ਹਿਸਾਬ ਨਾਲ ਕੰਮ ਕਰਦਾ ਨਾ ਤੇ ਪਤਾ ਈ ਨੀ ਲੱਗਦਾ ਕਿ ਕੰਮ ਕਿਸ ਟਾਈਮ ਹੋ ਚੁੱਕਿਆ, ਕਿਸ ਟਾਈਮ ਨਈ ਹੋਇਆ। ਜਦ ਕਿ ਆਪਾਂ ਸ਼ਡਿਊਲ ਈ ਨੀ ਬਣਾਇਆ ਫਿਰ ਓ ਸਾਰੀ ਦਿਆੜੀ ਬੰਦਾ ਕੰਮ ਲੱਗਾ ਰੈਂਦਾ ਆ। ਤਾਂ ਵੀ ਉਦਾ ਕੰਮ ਨੀ ਨਿਬੜਦਾ।
ਸ਼ਡਿਊਲ ਬੋ ਜ਼ਰੂਰੀ ਐ ਕਿਉਂਕਿ ਫਿਰ ਇਨਸਾਨ ਤੇ ਬਜਟ ਨੀ ਆਉ ਬੋਜ ਨੇ ਨਾ ਪੈਂਦਾ ਇਨਸਾਨ 'ਤੇ ਕਿਉਂਕਿ ਜੇ ਏਦਾਂ ਈ ਆਪਾਂ ਕੰਮ ਕਰਦੇ ਰਵਾਂਗੇ 'ਤੇ ਇੱਕ ਤੇ ਸਾਨੂੰ ਕੰਮ ਬੜਾ ਜਿਆਦਾ ਲੱਗੇਗਾ। ਉਤੋਂ ਲੱਗੇਗਾ ਕਿ ਆ ਇਸ ਕੰਮ ਨੂੰ ਬੜਾ ਹੀ ਟਾਈਮ ਲੱਗੇਗਾ ਏ ਇੰਨੇ ਟੈਮ ਈ ਘੱਟ ਟੈਮ 'ਚ ਨੀ ਹੋ ਸਕਦਾ। ਜੇ ਉੱਥੇ ਈ ਆਪਾਂ ਸ਼ਡਿਊਲ ਬਣਾਇਆ ਹੋਇਆ ਗਾ ਓ ਕੰਮ ਨੂੰ ਡਿਵਾਈਡ ਕੀਤਾ ਹੋਏਗਾ, ਟਾਈਮ ਵੀ ਡਿਵਾਈਡ ਕੀਤਾ ਹੋਏਗਾ ਕੰਮ ਦੇ ਹਿਸਾਬ ਨਾਲ ਤਾਂ ਫਿਰ ਓ ਸਾਡਾ ਕੰਮ ਜਿਆਦਾ ਸਾਨੂੰ ਬੋਝ ਵੀ ਨੀ ਲੱਗੇ ਗਾ ਜਿਆਦਾ ਵੀ ਨੀ ਲੱਗੇਗਾ ਔਰ ਘੱਟ ਟਾਈਮ ਵਿੱਚੋਂ ਸਈ ਟਾਈਮ ਤੇ ਕੰਮ ਆਪਾਂ ਆਪਣਾ ਪੂਰਾ ਕਰ ਦੇਵਾਂਗੇ।
ਠੀਕ ਏ ਬਿਲਕੁੱਲ। ਆਈ ਉਸ ਟਾਇਮ ਫਿਰ ਬੱਚਿਆਂ ਦਾ ਵੀ ਜਿਵੇਂ ਸਕੂਲ ਆਲੇ ਬੱਚਿਆਂ ਦਾ ਵੇਖੋ‌ ਟਾਇਮ‌ ਟੇਬਲ ਅੱਜ-ਕੱਲ ਬਣ ਚੁੱਕੇ ਐ। ਕਿਉਂਕਿ ਬੁੱਕਸ ਬੜੀਆਂ ਹੋ ਚੁੱਕੀਆਂ ਐ, ਕੋਪੀਆਂ ਬੋ ਜਿਆਦਾ ਹੋ ਚੁੱਕੀਆਂ ਐ। ਤੇ ਮੈਡਮਾਂ ਨੇ ਵੇ ਦੇਖੋ ਅੱਜ-ਕੱਲ ਟੈਮ ਟੇਬਲ ਬਨਾ ਤੇ ਐ ਕਿ ਮਤਲਬ ਅੱਜ ਦੇ ਦਿਨ ਕੇੜੀ ਬੁੱਕ ਲੈ ਕੇ ਜਾਨੀ ਐ ਕੇੜੀ ਨਈ ਲੈ ਕੇ ਜਾਨੀ ਐ। ਅ ਲੰਚ ਬੋਕਸ ਗਏ ਮਤਲਬ ਕੀ ਐ ਟਾਈਮ ਬਨ ਚੁੱਕਿਐ ਕਿ ਮਤਲਬ ਇਸ ਦਿਨ ਐ ਲੈ ਜਾਨੈ, ਇਸ ਦਿਨ ਐ ਲੈ ਕੇ ਜਾਨੈ, ਇਸ ਦਿਨ ਐ ਫਰੂਟ ਲੈ ਕੇ ਜਾਨੈ
ਹਾਂਜੀ-ਹਾਂਜੀ, ਏ ਤਾਂ ਬਹੁਤ ਹੀ ਜਰੂਰੀ ਐ।
ਬਿਲਕੁਲ-ਬਿਲਕੁਲ, ਪੈਲੇ ਐ ਸੀ ਕਿ ਮਤਲਬ ਕੁਛ ਵੀ ਲੰਚ ਬੋਕਸ ਇੱਚ ਪਾ ਦੋ, ਪਰ ਨਈ ਮੈਂਮ ਨੇ ਟਾਈਮ ਟੇਬਲ ਭੇਜਿਆ ਏਆ ਕਿ ਮਤਲਬ ਕਿ ਏਸ ਦਿਨ ਐ ਸਬਜੀ ਭੇਜਨੀ ਐ, ਐਸ ਦਿਨ ਐ ਫਰੂਟ ਭੇਜਨੈ, ਐਸ ਦਿਨ ਐ ਸਬਜੀ ਭੇਜਨੀ ਏ। ਓਹੀ ਚੀਜ਼ ਦੇਖ ਕੇ ਸਾਨੂੰ ਫੇਰ ਮੰਗਵਾਨੀ ਪੈਂਦੀ ਏ ਪੇਲ ਰਾਤੀ।
ਹਾਂਜੀ-ਹਾਂਜੀ। ਦੇਖੋ, ਉਸੇ ਸਾਬ ਨਾਲ ਈ ਇਨਸਾਨ ਚੱਲਦਾ ਹੁੰਦਾ ਐ। ਕਿ ਠੀਕ ਹੈ ਨਾ ਬੱਚੇ ਦੀ ਪੜਾਈ ਦੇ ਨਾਲ ਆ ਡਾਇਟ ਦਾ ਵੀ ਧਿਆਨ ਰੱਖਦੇ ਨੇ ਕਿ ਬੱਚੇ ਨੂੰ ਪ੍ਰੋਟੀਨ, ਕਾਬਜ਼ ਆ ਏਹ ਸਾਰੀਆਂ ਚੀਜਾਂ ਮਿਲਨ ਤੇ ਬੱਚੇ ਦੀ ਸੇਹਤ ਵੀ ਅੱਛੀ ਰਵੇ। ਦੇਖੋ ਪੜਾਈ ਨਾਲ ਇਨਸਾਨ ਦੀ ਸੇਤ ਬੋਤ ਜ਼ਰੂਰੀ ਐ, ਜੇ ਸੇਤ ਈ ਖ਼ਰਾਬ ਹੋ ਜ਼ਾਏਗੀ ਤ ਇਨਸਾਨ ਕਿੰਨੀ ਕੀ ਪੜਾਈ ਕਰ ਲਏਗਾ।
ਓ ਤੇ ਹੈ ਈ।
ਜੀ
ਕੀ ਕੈ ਰੇ ਓ?
ਹਾਂਜੀ-ਹਾਂਜੀ ਤੇ ਹਰ ਇੱਕ ਇਨਸਾਨ ਦੇਖੋ, ਜੜੇ ਮੈਂ ਮੰਨਦਾਂ ਔਰ ਮੰਨਿਆ ਵੀ ਗਿਆ ਐ ਲੋਕਾਂ ਦੇ ਤਰਫੋ ਕਿ ਜਿੰਨਾਂ ਇਨਸਾਨ ਦਾ ਜ਼ਿੰਦ ਗੀ ਵਿੱਚ ਆਪਨਾ ਟਾਈਮ ਟੇਬਲ ਏ ਆਪਨੇ ਸਮੇਂ ਲਈ ਆਪਨੇ ਸਮੇਂ ਨੂੰ ਓ ਸਮੇਂ ਦੀ ਕਦਰ ਕਰਦੇ ਏ ਨਾ, ਓ ਇਨਸਾਨ ਬੜੇ ਜ਼ਲ ਦੀ ਸਕਸੈਸਫੁਲ ਹੋ ਜਾਂਦੇ ਐਂਦਾਂ ਔਰ ਸਮਾਂ ਓਨਾਂ ਦਾ ਵੀ ਸਾਥ ਦੇਂਦਾ ਏਯਾ। ਠੀਕ ਐ ਨਾ ਤੇ ਜੇੜੇ ਅਨਸਾਨ ਸਮੇਂ ਦੀ ਕਦਰ ਨੀ ਕਰਦੇ ਤ ਓ ਸਮਾਂ ਵੀ ਓਨਾਂ ਦੀ ਫਿਰ ਕਦਰ ਨੀ ਕਰਦਾ, ਓ ਇਨਸਾਨ ਆਪਨੀ ਜ਼ਿੰਦਗੀ 'ਚ ਨਾ ਪਿੱਛੇ ਰੈ ਜਾਂਦੇ ਨ।
ਬਿਲਕੁਲ-ਬਿਲਕੁਲ, ਓ ਤਾਂ ਹੈ ਹੁਨ ਦੇਖੋਂ ਜਿਵੇਂ ਬਿਨਜਸ ਮੈਨ ਵਗੈਰਾ ਹੈਗੇ ਆ, ਓ ਬਿਲਕੁਲ ਆਪਨੇ ਟਾਈਮ ਦੇ ਹਿਸਾਬ ਨਾਲ ਚੱਲਦੇ ਆ। ਤੇ ਇੱਕ ਮਿਨਟ ਵੀ ਖ਼ਰਾਬ ਨੀ ਕਰਦੇ ਆ, ਏੱਕ ਓ ਸੈਕਿੰਡ ਵੀ।
ਜੀ-ਜੀ-ਜੀ, ਕਿਓਂਕਿ ਓਨਾਂ ਨੇ ਆਪਨਾ ਟਾਈਮ ਬ ਫਿਕਸ ਕੀਤਾ ਹੁੰਦੈ, ਓ ਤਾਂਈ ਇੰਨੇ ਜ਼ਲਦੀ ਸਕਸੈਸਫੁਲ ਹੋ ਜ਼ਾਂਦੇ ਨਾ ਓ ਅੱਛੀ ਮ ਮਕਾਮ ਤੇ ਪੁੱਜੇ ਹੋਏਂ ਤੇ ਰੈਨ ਦੇ ਅ ਆਪਨੀ ਮਕਾਮ ਤੇ। ਜਦ ਓ ਆਪਨਾ ਟੈਮ ਟੇਬਲ ਖ਼ਰਾਬ ਕਰ ਦੇਨਗੇ ਓਨਾਂ ਦਾ ਡਾਊਨਫਾਲ ਸਟਾਰਟ ਹੁੰਦਾ ਜਾਏਗਾ। ਚਾਹੇ ਕੋਈ ਬਿਜਨਸਮੈਨ ਹੋਵੇ, ਚਾਹੇ ਕੋਈ ਨੋਰਮਲ ਇਨਸਾਨ ਹੋਏ ਓ ਫਿਰ ਜ਼ਿੰਦਗੀ 'ਚ ਉਤੋਂ ਜ਼ਿਆਦਾ ਫਿਰ ਗਰੋ ਨੀ ਨਾ ਕਰ ਪਾਏਗਾ।
ਬਿਲਕੁਲ-ਬਿਲਕੁਲ।
ਅਨਸਾਨ ਜੇ ਕੋਈ ਗਰੋ ਕਰਦੈ ਅੱਛੇ ਮੁਕਾਮ ਤੇ ਪੁੱਜਦੈ, ਏਦਾ ਮਤਲਬ ਨੀ ਓ ਉੱਥੇ ਤੱਕ ਈ ਸੀਮਤ ਐ। ਉਹ ਹਰ ਸਮੇ ਜਿੱਦਾਂ ਸਮਾਂ ਚੇਂਜ ਹੁੰਦਾ ਜਾਂਦਾ, ਏਦਾਂ ਸਾਨੂੰ ਆਪਣੀ ਗਰੋਥ ਨੂੰ ਵੀ ਚੇਂਜ ਕਰਨਾ ਹੁੰਦਾ, ਦਿਨੋ ਦਿਨ ਬੜਾਉਣਾ ਹੁੰਦਾ ਏ। ਜਿਵੇ ਅੱਜ ਇਨਸਾਨ ਅੱਛੇ ਮੁਕਾਮ ਤੇ ਅੱਛਾ ਸਭ ਕੁਛ ਚੱਲ ਰਿਹਾ, ਇਹਦਾ ਮਤਲਬ ਨੀ ਹਰ ਸਮਾਂ ਉਹਦੇ ਲਈ ਅਈਉ ਸ ਏਦਾਂ ਹੀ ਰਹੇਗਾ, ਚੇਂਜ ਜਦੋਂ- ਜਦੋਂ ਸਮਾਂ ਚੇਂਜ ਹੋਏਗਾ, ਉਹਨੂੰ ਆਪਣੀ ਗਰੋਥ ਨੂੰ, ਆਪਣੇ ਕੰਮ ਕਾਜ ਨੂੰ, ਆਪਣੇ ਬਿਜਨਸ ਨੂੰ ਬੜਾਉਣਾ ਚਾਹੀਦਾ। ਔਰ ਤਰ੍ਹਾਂ -ਤਰ੍ਹਾਂ ਦੇ ਸੋਰਸ ਆਫ ਇਨਕਮ ਕਰਨੇ ਚਾਹੀਦੇ ਹਨ। ਸਮੇਂ ਦੀ ਅਅ ਨੂੰ ਦੇਖਦੇ -ਦੇਖਦੇ ਬੜਾਉਣੇ ਚਾਹੀਦੇ। ਜ਼ਿਆਦਾ ਸੋਰਸ ਆਫ ਇਨਕਮ ਦੇ ਸਾਧਨ ਹੋਵਣ ਇਨਸਾਨ ਕੋਲ।
ਹੈਗੀ ਹੈ, ਬਟ ਇਹੀ ਹੈ ਨਾ ਕਿ ਮਤਲਬ ਟਾਈਮ ਤੇ ਬੰਦੇ ਨੂੰ ਹਰ ਚੀਜ਼ ਟਾਈਮ ਤੇ ਕਰਨੀ ਚਾਹੀਦੀ, ਟਾਈਮ ਤੇ ਸੋਣਾ ਚਾਹੀਦਾ ਹੈ, ਟਾਈਮ ਤੇ ਉੱਠੇਗਾ ਤਾਂ ਹੀ ਬੰਦਾ ਸਾਰੀ ਦਿਹਾੜੀ ਆਪਣਾ ਐਕਟਿਵ ਰਹੇਗਾ ਤੇ ਸਾਰਾ ਆਪਣਾ ਸ਼ਡਿਊਲ ਠੀਕ ਰੱਖੇਗਾ। ਜੇ ਉਹ ਟਾਈਮ ਤੇ ਈ ਨਹੀਂ ਸੋਏਗਾ, ਫਿਰ ਉਹ ਟਾਈਮ ਤੇ ਕਿੱਥੇ ਉੱਠ ਠੇਗਾ ਤੇ ਕਿੱਥੇ ਆਪਣਾ ਸ਼ਡਿਊਲ ਠੀਕ ਕਰੇਗਾ। ਉਹ ਲੇਟ ਹੀ ਚੱਲੇਗਾ, ਉਹ ਲੇਟ ਚੱਲਦੇ -ਚੱਲਦੇ ਰਾਤ ਹੋ ਜਾਣੀ ਹੈ ਪਤਾ ਹੀ ਨਹੀਂ ਲੱਗਣਾ।
ਉਹੀ ਆ ਨਾ, ਤਈਂ ਬਣਾਉਂਦੇ ਨਾ ਸਵੇਰੇ ਉੱਠਣ ਦਾ ਆਏਂ ਸ਼ਡਿਊਲ ਬਣਾ ਦੇਣਾ। ਕੰਮ ਕਰਨ ਦਾ, ਰੈਸਟ ਕਰਨ ਦਾ, ਰਾਤ ਦੇ ਸੌਣ ਦਾ ਸ਼ਡਿਊਲ ਬਣਾਂਦੇ। ਤੇ ਨਾ ਓਹ ਪ੍ਰੋਪਰ ਸ਼ਡ ਡਿਊਲ ਮੈਨਸ਼ਨ ਕਰਦੇ ਨੇ, ਇਸ ਟਾਈਮ ਏ, ਇਸ ਟੈਮ ਏ। ਇਸ ਟਾਈਮ ਆਪਾਂ ਇੱਥੇ ਜਾ ਕੇ ਇਸ ਕਲਾਇੰਟ ਨਾਲ ਮੀਟਿੰਗ ਕਰਨੀ ਹੈ, ਇਸ ਟਾਈਮ ਆਪਾਂ ਇੱਥੇ ਜਾ ਕੇ ਹੈ, ਕਿਸੇ ਦੇ ਅਗੇ ਕੋਈ ਆਪਣੀ ਚੀਜ਼ ਪ੍ਰਜੈਂਟ ਕਰਨੀ ਹੈ ਜਾਂ ਥੋਂ ਇਸ ਜਗੋਂ ਆਪਾਂ ਕੋਈ ਆਪਣੇ ਲਈ ਕੋਈ ਨਈ ਚੀਜ਼ ਲੈਣੀ ਆ। ਸਾਰਾ ਮੈਨਸ਼ਨ ਹੁੰਦੈ, ਉਸੇ ਅਕੋਡਿੰਗ ਉਹ ਫਿਰ ਡਿਊਲ ਬਣਾਂਦੇ ਜਿਹੜਾ ਕੋਈ ਨਹੀਂ ਬਣਾ ਸਕਦਾ ਇੱਕ ਦਿਨ ਦਾ ਸ਼ਡਿਊਲ, ਬਣਾਏ ਇੱਕ ਦਿਨ ਵਿੱਚ ਕੀ ਕਰਨਾ ਛੋ ਟਾਂ ਸਟਾਟ ਕਰਾ ਇੱਕ -ਇੱਕ ਘੰਟੇ ਸ਼ਡਿਊਲ ਬਣਾ, ਇਸ ਘੰਟੇ 'ਚ ਮੈਂ ਇੰਨੇ ਕੰਮ ਕਰਨੇ, ਘੰਟੇ ਤੋਂ ਵੱਧ ਜਾਏਗਾ ਦਿਨ ਤੇ ਜਾਏਗਾ, ਦਿਨ ਤੋਂ ਫਿਰ ਹਫ਼ਤੇ ਤੇ ਜਾਏਗਾ, ਹਫ਼ਤੇ ਤੋਂ ਮਹੀਨੇ ਤੇ ਜਾਏਗਾ, ਮਹੀਨੇ ਤੋਂ ਉਹ ਤਿੰਨ ਮਹੀਨੇ ਤੇ ਜਾਏਗਾ, ਤਿੰਨ ਤੋਂ ਨੌ, ਨੌ ਤੋਂ ਸਾਲ ਜਾਏਗਾ, ਸਾਲ ਤੋਂ ਦੋ ਸਾਲ ਤਿੰਨ ਸਾਲ ਏਦਾਂ ਸ਼ਡਿਊਲ ਬਣਾ ਲੀਏ।
ਬਿਲਕੁਲ -ਬਿਲਕੁਲ!
ਜਿੱਦਾਂ ਉਹ ਫਾਲੋ ਕਰਨਗੇ ਤਾਂ ਜਲਦੀ ਸੈਸ ਹੋਣਗੇ, ਚਲੋ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ। ਤੇ ਸੱਸਰੀ ਕਾਲ ਜੀ।